ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਹੋਰ ਠੀਕ ਹੋ
ਹਾਂਜੀ ਠੀਕ ਅਸੀਂ ਵਧੀਆ ਤੁਸੀਂ ਸੁਣਾਓ।
ਵਧੀਆ ਹਾਂਜੀ ਹਾਂਜੀ ਵਧੀਆ ਬੱਚੇ ਠੀਕ ਨੇ
ਹਾਂਜੀ ਹਾਂਜੀ ਬੱਚੇ ਠੀਕ ਵਧੀਆ ਬਨਾਲੀ ਰੋਟੀ ਪਾਣੀ
ਹਾਂਜੀ ਹਾਂਜੀ ਬਣਾ ਲਏ ਬਸ ਬੱਚੇ ਪੜ੍ਹਾਉਂਦੀ ਪਈ ਸੀ ਹੁਣ ਬਣਾਵਾਂਗੀ ਬੱਚੇ ਪੜਾ ਕੇ ਹਟਾਂਗੇ ਪੇਪਰਾਂ ਤੋਂ
ਠੀਕ ਏ ਤੁਸੀਂ ਅੱਛਾ ਟੀਚਿੰਗ ਕਰਦੇ ਹੋ ਤੁਸੀਂ
ਹਾਂਜੀ ਹਾਂਜੀ ਬਟ ਮੈਂ ਸਕੂਲ ਨੀ ਟੀਚਿੰਗ ਕਰਦੀ ਮੈਂ ਘਰ ਹੀ
ਅੱਛਾ ਅੱਛਾ ਘਰ ਹੀ ਪੜ੍ਹਾਉਂਦੇ ਉ ਉਹ ਅੱਛਾ ਫੇਰ ਤੇ ਵਧੀਆ ਏ ਬੱਚੇ ਮਤਲਬ ਅ ਮਤਲਬ ਉਦਾਂ ਡੇਲੀ ਅਤੇ ਜਦੋ ਸਕੂਲ ਲਗੇ ਦੇ ਹੁੰਦੇ ਨੇ ਉਦੋ ਤੇ ਸ਼ਾਮੀ- ਤੁਸੀ ਕਰਦੇ ਹੋਵੋਗੇ-
ਹਾਂਜੀ- ਹਾਂਜੀ ਉਦੋ ਬੱਚੇ ਦੇ- ਟਾਈਮਿੰਗ ਮੇਰਾ ਹੈਗਾ ਚਾਰ ਤਿੰਨ ਚਾਰ ਵਜੇ ਆ ਜਾਦੇ ਨੇ ਚਾਰ ਵਜੇ ਦਾ ਟਾਈਮਿੰਗ ਤੇ ਹੁਣ ਛੁਟੀ- ਛੁੱਟੀਆਂ ਪਈ ਦੀਆ ਬੱਚਿਆਂ ਦੀ ਗਰਮੀਆਂ ਦੀ ਤੇ ਐਸ ਲਈ ਹੁਨ ਸਵੇਰੇ ਪੜ੍ਹਾਉਦੀ ਹਾਂ।
ਅਛਾ- ਅਛਾ ਹਾਂ ਛੁੱਟੀਆਂ ਵੇਲੇ ਸਵੇਰੇ ਟਾਈਮ ਹੋ ਜਾਦਾ- ਹੋਰ ਕੀ ਇਹ ਵੀ ਗੱਲ ਵਧੀਆ ਏ ਅਛਾ-
ਵਧੀਆ ਟੈਮ ਪਾਸ ਹੋ ਜਾਦਾ-
ਹਾਂ ਇਹ ਵੀ ਗੱਲ ਸਹੀ ਹੈ। ਟਾਈਮ ਪਾਸ ਗੱਲ ਹੈ। ਟਾਈਮ ਪਾਸ ਹੋ ਜਾਦਾ ਦੋ ਤਿੰਨ ਘੰਟੇ- ਕਿਤੇ ਨਹੀ ਗਏ ਬੱਚਿਆਂ ਨਾਲ ਹੀ ਹੋ ਜਾਦੇ ਨੇ ਨਹੀ ਹਾਂ।
ਬਸ ਤਿੰਨ ਘੰਟੇ ਤੇ ਆਰਾਮ ਨਾਲ ਮੇਰੇ ਪਾਰ ਹੋ ਹੀ ਜਾਦੇ ਆ ਬ- ਬੱਚਿਆਂ ਨੂੰ ਪੜ੍ਹਾਉਣਾ ਲਰਨ ਕਰਾਉਣਾ ਕੰਮ ਕਰਵਾਉਨੀ ਆ ਬਈ ਯਾਦ ਯੂਦ ਕਰਵਾਣ ਵਿੱਚ ਐਵੇਂ ਹੀ ਟਾਈਮ ਨਿਕਲ ਜਾਦਾ-
ਕਾਲੇ ਬੱਦ ਬੱਚੇ ਪੜ੍ਹਾਉਨਾ ਕਿਹੜਾ ਸੌਖਾ ਏ
ਬਸ ਇਹ ਤੇ ਜੇ ਪੁੱਛੋ ਹੀ ਨਾ ਬਸ ਬੱਚਿਆਂ ਨੂੰ ਤੇ ਫਿਰ ਪੜ੍ਹਾਣਾ ਸਿਰ- ਸਿਰ ਖਪਾਈ ਤਾਂ ਹੁੰਦੀ ਆ ਉਹਨਾਂ ਨੂੰ ਸਮਝਾਉਣਾ ਫੇਰ- ਫਿਰ ਉਹਨਾਂ ਨੂੰ ਯਾਦ ਕਰਾਉਣਾ ਫਿਰ ਲਿਖਵਾਉਣਾ ਫੇਰ ਜਾ ਕੇ ਯਾਦ ਕਰਦੇ ਕਈ ਬੱਚੇ- ਜਿਦਾ ਪੜ੍ਹਦੇ ਵੀ ਨੀ ਉਹਨਾ ਨੂੰ ਵੀ ਸਈ ਤਰੀਕੇ ਨਾਲ ਸਮਝਾਣਾ
ਮੈਨ ਹਾਂ ਪਰ ਮੈ ਟੀਚਿੰਗ ਨੀ ਕਰਦੀ ਪਰ ਮੈ ਆਪਣੇ ਬੱਚੇ ਪੜ੍ਹਾਏ ਹੋਏ ਹੈ ਨਾ ਮੈਨੂੰ ਪਤਾ ਕਿੰਨੀ ਸਿਰ ਖਪਾਈ ਕਰਨੀ ਪੈਂਦੀ ਹੈ ਕਿਉਕਿ ਮੈਂ ਅ ਟਿਊਸ਼ਨਸ ਵੀ ਕਦੀ ਰਖਾਈ ਨਈ ਮੈਂ ਬੱਚਿਆਂ ਦੀ ਅਜ ਤੱਕ ਹਨ ਹਾਂਜੀ ਹਾਂ ਬੱਚੇ ਆਪੇ ਹੀ ਪੜ ਲ ਪੜ੍ਹ ਗਏ ਆ ਮੇਰੇ ਤੇ ਇਹ ਹੁਣ ਵਡੀ ਕਲਾਸ ਹੋ ਗਈ ਹੁਣ ਆ ਕੇ ਟਿਊਸ਼ਨ ਦੀ ਲੋੜ ਪਈ ਮੇਰੀ ਗੁੜੀਆਂ ਨੂੰ ਕੁੜੀ ਮੇਰੀ ਨੂੰ ਹੁਣ ਮੈਂ ਟਿਵਸ਼ਨ ਰਖਵਾਈ ਉਹਦੀ ਹਾਂ।
ਕਲਾਸਾਂ 'ਚ ਨਾ ਫਿਰ ਥੋੜ੍ਹੀ ਪੜ੍ਹਾਈ ਵੀ ਤਾਂ ਮੁਸ਼ਕਿਲ ਹੋ ਜਾਦੀ ਹੈ ਨਾ ਬੱਚਿਆਂ ਨੂੰ ਨਈ ਪੜ੍ਹਾਇਆ ਜਾਂਦਾ ਚੈਪਟਰ ਮੁਸ਼ਕਲ-ਮੁਸ਼ਕਲ ਆ ਜਾਂਦੇ ਨੇ ਹਨਾ ਬਸ ਹਾਂ
ਜਿਨੀ ਦੇਰ ਪੜ੍ਹਾਇਆ ਜਾਂਦਾ ਸੀ ਉਨੀ ਦੇਰ ਖੁੱਦ ਪੜ੍ਹਾ ਲੈਂਦੇ ਸੀ।
ਸਗੋਂ ਵਧੀਆ ਅਛੀ ਗੱਲ ਏ ਜਿਨੀ ਦੇਰ ਪੜ੍ਹਾ ਕੇ ਪੜ੍ਹਾ ਲੋ ਬੱਚਿਆਂ ਨੂੰ ਫੇਰ ਨਈ ਤਾਂ ਟਿਵਸ਼ਨਾਂ ਤੇ ਹੈ ਈ ਐ।
ਪਰ ਫਿਰ ਵੀ ਟਿਵਸ਼ਨਾਂ ਦੇ ਵਿਚ ਕਿ ਜੋ ਸਕੂਲ ਕਰਵਾਨਣਾ ਓ ਉਹੀ ਟਿਵਸ਼ਨ ਤੇ ਕਰਾਣਾ ਇਹ ਗੱਲ ਹੋ ਜਾਂਦੀ ਟਿਵਸ਼ਨ ਦਾ ਅਲਗ ਥੋੜ੍ਹਾ ਹੋ ਜਾਦਾ ਬੱਚਿਆਂ ਨੂੰ ਥੋੜੀ ਜਾਦਾ ਹੋ ਜਾਂਦੀ ਪ੍ਰੈਕ
ਪਤਾ ਕੀ ਗੱਲ ਟਿਊਸ਼ਨ ਦੇ ਬੱਚੇ ਪੜ੍ਹ ਵੀ ਲੈਂਦੇ ਨੇ ਘਾਰ
ਹਾਂ ਪੜ੍ਹਦੇ ਈ ਨਈ ਸਈ ਗੱਲ ਹੈ ਬਿਲਕੁਲ ਮੈਂ ਕੈਣੀ ਆਂ। ਦੇਖੋ ਹੁਣ ਜੇੜੇ ਟੀਚਿੰਗ ਵੀ ਕਰਦੇ ਐ ਨਾ ਉਹਨਾ ਦੇ ਖੁਦ ਦੇ ਬੱਚੇ ਵੀ ਨਈ ਆਪਣੇ ਕੋਲ ਪੜ੍ਹਦੇ ਉਹਨਾ ਨੂੰ ਖੁਦ ਦੂਸਰਿਆਂ ਕੋਲ ਭੇਜਣਾ ਪੈਂਦਾ।
ਹਾਂਜੀ-ਹਾਂਜੀ ਇਹ ਤੇ ਗੱਲ ਸਈ ਹੈ ਨਈ ਪੜ੍ਹਦੇ ਬੱਚੇ ਘਾਰ ਨਈ ਪੜ੍ਹਦੇ ਕਿਉਕਿ ਓ ਵੀ ਕੀ ਕਰਨ ਸਕੂਲੋਂ ਪੜ੍ਹ ਅ ਪੜ੍ਹਾ ਪੜੂ ਕੇ ਆਂਦੀਆਂ। ਤੇ ਫਿਰ ਬੱਚੇ ਨਈ ਪੜ੍ਹਾਏ ਜਾਦੇ ਫਿਰ ਉਹਨਾਂ ਨੇ ਪੜ੍ਹਾਣੇ ਈ ਬੱਚੇ ਹਾਂ ਪੜ ਅਬ ਕੰਮ ਵੀ ਕਰਨਾ ਰੋਟੀ ਪਾਣੀ ਵੀ ਬਣਾਣਾ ਤੇ ਫਿਰ ਬੱਚਿਆਂ ਨੂੰ ਫਿਰ ਆਪੇ ਹੀ ਉਹਨਾ ਨੇ ਹਾਂਜੀ ਹੋਰ ਬਸ-ਬਸ ਤਾਂ ਹੀ ਤੇ ਫਿਰ ਤਾਂ ਹੀ ਬੱਚਿਆਂ ਨੂੰ ਫੇਰ ਬਾਰ ਪੜ੍ਹਾਂਦੀਆਂ। ਕਈ ਬੈਠੀਆਂ ਪੜ੍ਹਾਂਦੀਆਂ ਬਾਰ ਬੱਚਿਆਂ ਨੂੰ ਭੇਜ ਦਿੰਦੀਆਂ।
ਹੋਰ
ਬਸ ਟੈਮ ਪਾਸ ਹੋਈ ਜਾਂਦਾ ਜਿੱਦਾਂ
ਹਾਂ ਚਲੋ ਟਾਇਮ ਪਾਸ ਈ ਆਂ। ਕਰਨਾ ਐ ਹੀ ਬੰਦੇ ਦੀ ਮਾਇੰਡ ਹੋਰ ਪਾਸੇ ਨਈ ਜਾਂਦਾ। ਬਚ ਬੱਚਿਆਂ ਵੱਲ ਹੋ ਜਾਂਦਾ ਹੋਰ ਕੀ ਬਸ ਹਾਂ।
ਅੱਜ ਕਲ ਸੇ
ਥੋੜ੍ਹੀ ਆਪਣੀ ਵੀ ਨੌਲੇਜ ਏਦਾਂ ਵੱਧ ਜਾਂਦੀ ਹੈ ਨਾ ਬੱਚਿਆਂ ਨੂੰ ਪੜ੍ਹਾਣ ਨਾਲ ਆਪਣੀ ਨੌਲੇਜ ਤੇ ਵੱਧਦੀ ਆ ਹੂੰ।
ਹੂੰ ਹਾਂਜੀ-ਹਾਂਜੀ
ਚਲੋ ਵਧੀਆ ਕਾਫੀ ਬੱਚੇ ਆ ਜਾਂਦੇ ਹੋਣੇ ਨੇ ਫਿਰ ਤੁਹਾਡੇ ਕੋਲ ਕੂਲ ਦੇ ਟਿਊਸ਼ਨਸ ਦੇ
ਹਾਂਜੀ-ਹਾਂਜੀ ਬਿਲਕੁਲ ਹੈਗੇ ਹੀ ਨੇ ਦਸ ਬਾਰਾਂ ਬੱਚੇ ਤੇ ਹੈਗੇ ਹੀ ਨੇ।
ਹੂੰ
ਹਾਂਜੀ ਹਾਂਜੀ ਬਾਰਾਂ ਦੇ ਕਰੀਬ ਤੇ ਆ ਹੀ ਜਾਂਦੇ ਨੇ ਬੱਚੇ ਬੱਚੇ ਫੇਰ ਜਿਆਦਾ ਹੋਣ ਨਾ ਬੱਚੇ ਪੜ੍ਹਾਏ ਵੀ ਨਹੀਂ ਜਾਂਦੇ ਉਨੇ ਹੀ ਬੱਚੇ ਲੈਂਦੀ ਆ ਮੈਂ ਜਿੰਨੇ ਬਚੇ ਚੇ ਪੜਾਏ ਜਾਂਣ ਸਿਰਦਰਦੀ ਲਿੱਤੀ ਜਾਂਦੀ ਇਹਨਾਂ ਦੀ ਹਾਂਜੀ ਹਾਂਜੀ ਕਿਉਂਕਿ ਫੇਰ ਜ਼ਿਆਦਾ ਬੱਚੇ ਲੈ ਕੇ ਪੜ੍ਹਾਏ ਆਪਣੇ ਵੀ ਤੇ ਹੈਗੇ ਨੇ ਨਾ ਫੇਰ ਆਪਣੇ ਵੀ ਪੜ੍ਹਾਉਣੇ ਹੁੰਦੇ ਨੇ
ਹਮ ਉਹ ਤੇ ਹੈ ਆਪਣੇ ਵੀ ਫਿਰ ਹੁੰਦੇ ਆਪਣੇ ਨਾਲ ਵੀ ਸਿਰ ਖਪਤ ਸਪਾਈ ਕਰਨੀ ਹੁੰਦੀ ਏ
ਹਾਂਜੀ ਹਾਂਜੀ ਹਾਂਜੀ
ਚਲੋ ਵਧੀਆ ਇਹੀ ਘੰਟਾ ਡੇਢ ਦੋ ਘੰਟੇ ਟਾਈਮ ਪਾਸ ਦੀ ਗੱਲ ਏ ਟਾਈਮ ਪਾਸ ਹੋ ਜਾਂਦਾ ਬੱਚਾ
ਟੈਂਮਪਾਸ ਹਾਂਜੀ ਹਾਂਜੀ ਹਾਂਜੀ ਹਾਂਜੀ
ਇਧਰ ਉਧਰ ਨਾ ਗਏ ਤੇ ਆਪਣੇ ਬੱਚੇ ਲੈ ਕੇ ਬਹਿ ਗਏ ਆਪਣੇ ਘਰ ਦੇ ਵਿੱਚ ਹੀ ਹੋਰ ਕੀ
ਹਾਂਜੀ ਹਾਂਜੀ ਐ ਤੇ ਗੱਲ ਸਹੀ ਆ
ਅੱਛਾ ਵਧੀਆ ਟਿਊਸ਼ਨਸ ਕਰਨਾ ਮੈਂ ਆਪ ਮੇਰੀ ਬੇਟੀ ਕਰ ਲਈਗੀ ਨਾ ਪਲੱਸ ਟੂ ਮੈਂ ਤੇ ਆਪ ਉਹਨੂੰ ਕਹਿਣਾ ਟਿਊਸ਼ਨਸ ਲੈ ਲੈ
ਹੋਰ ਅੱਛੀ ਗੱਲ ਜੇ ਸਗੋਂ ਕੁਛ ਦੋ ਪੈਸੇ ਵੀ ਆਉਂਦੇ ਨੇ ਆਪਣਾ ਖ਼ਰਚਾ ਵੀ ਨਿਕਲ ਜਾਂਦਾ ਵੇ
ਕੁਛ ਟਾਈਮ ਪਾਸ ਹੋ ਜਾਂਦਾ ਪੜ੍ਹਨਾ ਤਾਂ ਸ਼ਾਮ ਰਾਤੀ ਹੀ ਹੁੰਦਾ ਏ ਬੁੱਕਾਂ ਲੈ ਕੇ ਤੇ ਰਾਤੀ ਬਹਿਣਾ ਹੁੰਦਾ
ਹਾਂਜੀ ਔਰ ਫੇਰ ਸਾਰੀ ਦਿਹਾੜੀ ਕਰਨਾ ਵੀ ਕੀ ਦੋ ਘੰਟੇ ਦੋ ਆਪਣੇ ਜੋਗਾ ਹੀ ਬੰਦਾ ਹੋ ਜਾਂਦਾ ਵੇ
ਹੋਰ ਨਹੀਂ ਇਹ ਪਲੱਸ ਟੂ ਕਰ ਲਈ ਨਾ ਮੈਂ ਤਾਂ ਆਪ ਆਪਣੀ ਬੇਟੀ ਨੂੰ ਲੈ ਦੇਣੀਆਂ ਟਿਊਸ਼ਨਾਂ ਸ਼ੁਰੂ ਕਰਵਾ ਦੇਣੀਆਂ ਨੇ ਮੈਂ
ਹਾਂ ਵਧੀਆ ਅੱਛੀ ਗੱਲ ਏ ਸਗੋਂ
ਛੋਟੀ ਕਲਾਸਿਸ ਦੇ ਬੱਚੇ ਹਮ ਹੋਰ ਬਹੁਤ ਵਾ ਚਲੋ ਵਧੀਆ
ਹਾਂਜੀ ਹਾਂਜੀ ਬਸ ਵਧੀਆ ਤੁਸੀਂ ਸੁਣਾਓ ਔਰ ਬਣਾ ਲਿਆ ਰੋਟੀ ਪਾਣੀ
ਹਾਂਜੀ ਹੋਰ ਬਸ ਨਾਸ਼ਤੇ ਤੋਂ ਤੇ ਫ੍ਰਰੀ ਹੋ ਗਏ ਹੁਣ ਹੋ ਗਿਆ ਸੀ ਸਾਰਾ ਕੰਮ ਹਾਂਜੀ
ਹੋਰ ਸੁਣਾਓ ਨਵੀ ਤਾਜੀ
ਬਸ ਹੁਣ ਦੁਪਹਿਰ ਦੀ ਫੇਰ ਸ਼ੁਰੂ ਹੋ ਜਾਣੀ ਏ ਕੰਮ ਖਤਮ ਹੀ ਨਹੀਂ ਹੁੰਦੇ
ਬਸ ਬਸ ਹੁ ਇਹਨਾਂ ਨੂੰ ਪੜ੍ਹਾ ਕੇ ਹਟੀ ਆ ਬੱਚਿਆਂ ਨੂੰ ਪੜ੍ਹਾ ਕੇ ਹਟੀ ਆ ਹੁਣ ਦੋ ਘੜੀ ਫਰੀ ਬੈਠ ਉਠੀ ਹਾਂ ਹੁਣ ਬਸ ਰੋਟੀ ਪਾਣੀ ਤੋਂ ਵਿਹਲੀ ਹੋਵਾਂਗੀ ਫੇਰ ਅਪ ਆਪਣੇ ਮੁੰਡੇ ਨੂੰ ਲੈ ਕੇ ਬਹਾਂਗੀ ਉਹਦਾ ਕੰਮ ਕਰਾਵਾਂਗੀ ਉਹਦਾ ਵੀ ਕੰਮ ਮਿਲਿਆ ਹੋਇਆ ਸਕੂਲ ਦਾ ਕਾਫੀ ਮਿਲਿਆ ਹੋਇਆ ਫੇਰ ਉਹਦਾ ਵੀ ਕੰਮ ਕੁਮ ਕਰ
ਡੇਜ਼ ਵਰਕ ਹੁੰਦਾ ਨਾ ਛੁੱਟੀਆਂ ਦਾ ਕੰਮ ਤੇ ਕਿੰਨਾ ਹੀ ਦੇ ਦਿੰਦੀਆਂ ਮੈਡਮਾਂ ਕੋਈ ਅਸਾਈਨਮੈਂਟ ਬਣਾਓ ਕੋਈ ਚਾਰਟ ਬਣਾਓ ਕਿਸੇ ਸਬਜੈਕਟ ਦੀ ਫਾਈਲਾਂ ਤਿਆਰ ਕਰੋ
ਬਸ ਹੁਣ ਉਹਦੀ ਫਾਈਲਾਂ ਹੀ ਤਿਆਰ ਕਰਨੀਆਂ ਮੈਂ ਕਿਹਾ ਚੱਲ ਬੱਚੇ ਫਰੀ ਹੋ ਜਣ ਕਹਿੰਦਾ ਪਿਆ ਸੀ ਮੰਮਾ ਮੈਨੂੰ ਵੀ ਕੰਮ ਕਰਵਾ ਦੋ ਮੈਂ ਕਿਹਾ ਮੈਂ ਬੱਚੇ ਪੜ੍ਹਾ ਲਾ ਬੱਚੇ ਪੜ੍ਹਾਉਣ ਤੋਂ ਬਾਅਦ ਤੇਰਾ ਕੰਮ ਕਰਾਵਾਂਗੀ
ਕਿਉਂਕਿ ਬੱਚੇ ਖੁਦ ਤੇ ਕਰਦੇ ਨਹੀਂ ਹੈ ਨਾਲ ਮਾਵਾਂ ਨੂੰ ਬਹਿਣਾ ਪੈਂਦਾ
ਮਾਵਾਂ ਨੂੰ ਤੇ ਪਹਿਲੇ ਕਰਨਾ ਪੈਂਦਾ ਕੁਛ ਮੈਡਮਾਂ ਨੂੰ ਵੀ ਚਾਹੀਦਾ ਨਾ ਕੰਮ ਹੀ ਇਹੋ ਜਿਹੇ ਦੇ ਦਿੰਦੇ ਨੇ ਕਿ ਬੱਚੇ ਤਾਂ ਕਰਦੇ ਨੀ
ਕਰਦੇ ਨੀ ਮੰਮੀਆਂ ਨੂੰ ਕਰਨੇ ਪੈਂਦੇ ਨੇ ਕੋਈ ਗੱਲ ਬਿਲਕੁਲ ਹਾਂ ਮੰਮੀਆਂ ਨੂੰ ਕਰਨਾ ਪੈਂਦਾ, ਬਿਲਕੁਲ ਸਹੀ
ਓਨਾਂ ਨੂੰ ਸਮਝ ਤਾਂ ਆਉਦੀ ਨੀ, ਕਿਵੇਂ ਅਸਾਈਨਮੈਂਟ ਬਣਾਨੇ ਨੇ।
ਹਾਂ, ਬੱਚੇਆਂ ਨੂੰ ਥੋੜ੍ਹੀ ਏਨੀ ਸਮਝ ਹੈਗੀ ਏ, ਪ੍ਰੋਜੈਕਟ ਹੀ ਕਿੰਨੇ-ਕਿੰਨੇ ਦੇ ਦਿੰਦੀ ਹੈ। ਕਿਸੇ ਸਬਜੈਕਟ ਦਾ ਪ੍ਰੋਜੈਕਟ ਕਿਸੇ-ਕਿਸੇ ਸਬਜੈਕਟ ਦਾ ਚਾਰਟ ਬਣਾਲੋ, ਕਿਸੇ ਸਬਜੈਕਟ ਦੀ ਕੋਈ ਫਾਈਲ ਤਿਆਰ ਕਰਲੋ, ਬਸ ਇੱਦਾਂ
ਬ ਏਦਾਂ ਹੀ ਆ, ਬਸ ਬੜਾ ਬੁਰਾ ਮੈਡਮਾਂ ਦਾ ਤੇ ਪੁੱਛੋ ਨਾ। ਬਸ ਕੰਮ ਤੇ ਐਵੇਂ ਦੇ ਦਿੰਦੇ ਆ, ਜਿਵੇਂ
ਦੇ ਦਿੰਦੀਆਂ।
ਹਾਂਜੀ-ਹਾਂਜੀ, ਡਬਲ ਹੀ ਕੰਮ ਦਿੱਤਾ ਹੁੰਦਾ।
ਡਬਲ ਹੀ ਹੁੰਦਾ। ਹੋਰ ਕੀ ਇੰਨਾ ਡਬਲ ਕੰਮ ਹੋ ਜਾਂਦਾ।
ਹਾਂਜੀ।
ਬਰਡਨ ਜ਼ਿਆਦਾ ਪਾ ਦਿੰਦੀ ਐ ਨਾ, ਬੱਚੇਆਂ ਦੇ ਸਿਰ 'ਤੇ ਇਕਦਮ ਈ ਬੋਤ ਬਰਡਨ ਪਾਂਦੀਆਂ ਨੇ, ਫੇਰ ਹਾਂਜੀ।
ਬੱਚੇਆਂ ਨੂੰ ਏਨਾ, ਯਾਦ ਕਰਨ ਨੂੰ ਦੇ ਦੋ, ਤੁਸੀਂ ਯਾਦ ਕਰਨ ਤੋਂ ਦਿੰਦੀ ਆ, ਨੀ ਬਸ ਬਣਾ
ਹਾਂ, ਬਣਾ ਕੇ ਲਿਆਓ। ਅਤੇ ਜੋ ਸਗੋਂ ਲਰਨਿੰਗ ਕੰਮ ਆਣੀ ਏ, ਅੱਗੋਂ ਬੱਚੇਆਂ ਦੇ ਇਗਜ਼ਾਮ ਸ਼ੁਰੂ ਹੋ ਜਾਣੇ ਨੇ। ਸਗੋਂ ਓ ਕਰਨਾ
ਓ ਕਰਨਾ ਚਾਹੀਦਾ। ਯਾਦ ਕਰਨ ਨੂੰ ਦਵੋ ਵੀ ਲਰਨਿੰਗ ਅੱਗੇ ਹੁੰਦਾ ਸੀ। ਕੰਮ ਬੱਚੇਆਂ ਨੂੰ ਸਾਡੇ ਟੈਮ ਤੇ ਰਿਟਰਨ ਦਿੰਦੇ, ਓ ਲਰਨਿੰਗ ਦਾ ਦਿੰਦੀਆਂ ਸੀ। ਦਿੰਦੀਆਂ ਸੀ। ਹੁਣ ਐਤਕੀ ਤੇ ਏਹਨਾਂ ਨੇ ਨਵਾਂ ਹੀ ਕੰਮ ਫੜ ਲਿਆ, ਰਿਟਰਨ ਤੇ ਦਿੱਤਾ ਹੀ ਨੀ ਬਸ, ਪ੍ਰੋਜੈਕਟ ਫਾਈਲ ਬਣਾਓ ਫਾਈਲਾਂ ਬਣਾਓ, ਬਸ ਅਸਾਈਨਮੈਂਟ ਫਾਈਲਾਂ
ਬਸ ਹੋਰ ਕੀ ਏਹੀ ਕੰਮ ਰੈਹ ਗਿਆ, ਟੀਚਰਾਂ ਨੂੰ ਬੋਤ ਕੰਮ ਦਿੰਦੀਆਂ। ਹਣ
ਟੀਚਰਾਂ ਨੂੰ ਕੰਮ ਏਹੀ ਆ ਬਸ, ਕੈਹ ਵੀ ਨੀ ਨਾ ਸਕਦਾ। ਮੈਡਮਾਂ ਦੇ ਅੱਗੇ
ਬੰਦਾ ਕੀ ਕਵੇ ਹੁਣ, ਜੇਹੜੇ ਕੰਮ ਓਨਾਂ ਨੇ ਦਿੱਤੇ। ਓਹ ਤੇ ਕਰਾਉਣੇ ਹੀ ਪੈਣੇ ਨੇ ਬੱਚੇਆਂ ਨੂੰ ਛੱਡ ਵੀ ਨੀ ਸਕਦੇ, ਜੇ ਅਸੀਂ ਬੱਚਿਆਂ ਦੇ ਛੱਡਵਾ ਵੀ ਦਿੰਨੇ ਆ, ਤੇ ਮੁੜ ਕੇ ਕੈਹਗੀਆਂ ਤੁਸੀਂ ਏਹ ਨੀ ਸੀ ਬਣਾਇਆ। ਤੁਹਾਡੇ ਨੰਬਰ ਘੱਟ ਗੇ, ਤੁਹਾਡੇ ਨੰਬਰ ਕੱਟ ਗਏ, ਬਸ ਮੰਨ ਤੁਸੀਂ ਕਰਵਾਇਆ ਨੀ ਸਾਡੇ ਨੰਬਰ ਘੱਟ ਆਏ।
ਸਾਡੇ ਨੰਬਰ, ਤੁਹਾਡੀ ਗ਼ਲਤੀ ਐ। ਤੁਸੀਂ ਕਰਵਾਇਆ ਨੀ, ਤੁਹਾਨੂੰ ਪਤਾ ਨੀ, ਸਾਡਾ ਕੰਮ ਰੈਹ ਗਿਆ। ਸਾਡਾ ਕੰਮ ਐਹ ਹਾਲ
ਐ ਹਾਲ ਏ। ਸਹੀ ਗੱਲ, ਬਿਲਕੁਲ ਵਧੀਆ, ਚਲੋ ਕੋਈ ਨੀ। ਬੱਚੇ ਪੜ੍ਹ-ਲਿਖ ਜਾਣ, ਅੱਜ ਕੱਲ੍ਹ ਪੜ੍ਹਾਈਆਂ ਹੀ ਤਾਂ ਰੈਹ ਗਈਆਂ। ਹੋਰ ਹੈ, ਕੀ ਹੈ? ਪੜ੍ਹਾਈਆਂ ਪੜ੍ਹ-ਲਿਖ ਜਾਣ, ਓ ਵੀ ਬੋਤ, ਅੱਜ ਕੱਲ੍ਹ ਸਮਾ ਈ ਨੀ ਆ, ਅੱਜ ਕੱਲ੍ਹ ਸਾਡੇ ਟਾਈਮ 'ਤੇ ਤਾਂ ਪੜ੍ਹਾਈਆਂ ਬੌਤ ਘੱਟ ਹੁੰਦੀਆਂ ਸੀ। ਪੈਸੇ ਵੀ ਨੀ ਸੀ, ਏਨੇ ਹੁੰਦੇ, ਫੀਸਾਂ ਵੀ ਨਹੀਂ ਸੀ ਏਨੀਆਂ ਹੁੰਦੀਆਂ, ਹੁਣ ਤੇ ਦੂਣੇ, ਦੂਣੇ ਖਰਚ ਅਤੇ ਓਨੀਆਂ ਹੀ ਸਕੂਲਾਂ ਦੀਆਂ ਫੀਸਾਂ ਦਿਉ, ਓਨੀਆਂ ਹੀ ਟਿਊਸ਼ਨਾਂ ਦੀਆਂ ਵੀ ਭਰੋ।
ਹਾਂਜੀ-ਹਾਂਜੀ, ਬੌਤ ਬੁਰਾ ਹਾਲ ਹੈ, ਹੁਣ ਤਾਂ ਸਕੂਲਾਂ ਦਾ ਬੱਚੇ ਪੜ੍ਹਾਣੇ ਬਹੁਤ ਮੁਸ਼ਕਿਲ ਤਾਂਹੀ ਤੇ ਹੁਣ, ਇੱਕ ਬੱਚਾ ਨੀ ਮਾਣ ਹੈਗਾ।
ਹਾਂਜੀ।
ਪੈਹਲੇ ਕਰਦੀਆਂ ਹੁੰਦੀਆਂ ਸੀ, ਏਡੇ ਏਨੇ ਬੱਚੇ ਕਰ ਲਏ ਤੇ ਪੜ੍ਹ ਲਏ, ਪਤਾ ਨੀ ਲੱਗਦਾ ਸੀ। ਕਿੱਥੇ ਪੜ੍ਹ ਲਏ ਕਿ ਇੱਥੇ ਨਹੀਂ, ਹੁਣ ਤੇ ਬੱਚਾ ਪੜ੍ਹਾਇਆ ਹੀ ਨੀ ਜਾਂਦਾ। ਹੁਣ ਤੇ ਬਸ ਇੱਕ ਬੱਚ ਕੈਹਦੇ, ਬੱਚਾ ਦੀ ਇੱਕ ਬੱਚੇ ਦੀ ਪੜ੍ਹਾਈ ਨੂੰ ਵੀ ਏਨਾ -ਏਨਾ ਪੈਸਾ ਚਾਹੀਦਾ।
ਹਾਂ ਉਹ ਤੇ ਹੈ ਹੀ ਐ, ਬਿਲਕੁਲ ਸਹੀ
ਹਾਂਜੀ ਹਾਂਜੀ
ਚਲੋ ਠੀਕ ਹੈ ਫਿਰ ਓਕੇ ਕਰਾਂਗੀ ਮੈਂ ਫੇਰ ਗੱਲ, ਓਕੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ, ਹਾਂਜੀ ਹਾਂਜੀ ਆਵਾਂਗੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਜ਼ਰੂਰ ਠੀਕ ਹੈ
ਠੀਕ ਹੈ ਠੀਕ
ਸਤਿ ਸ਼੍ਰੀ ਅਕਾਲ